ਹ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਠੀਕ ਹੋ,
ਵਧੀਆ ਤੁਸੀਂ ਸੁਣਾਓ,
ਬਸ ਵਧੀਆ ਮੈਂ ਨਾ ਤੁਹਾਡਾ ਨੰਬਰ ਲੱਭ ਰਹੀ ਸੀ ਕਿੰਨੇ ਟਾਈਮ ਤੋਂ ਮੈਨੂੰ ਪਤਾ ਲੱਗਿਆ ਸੀ ਤੁਸੀਂ ਅਚਾਰ ਬੜਾ ਅੱਛਾ ਪਾਉਂਦੇ ਹੋ।
ਹਾਂ ਅੱਛਾ ਜੀ,
ਹਾਂਜੀ ਤੇ ਤੁਹਾਨੂੰ ਪਤਾ ਅੱਜ ਕੱਲ ਅੰਬੀਆ ਦਾ ਮੌਸਮ ਫੁੱਲ ਹੈਗਾ,
ਹਾਂਜੀ ਅੰਬੀਆਂ ਤਾਂ ਹੈਗਾ,
ਫਰੈਸ਼ ਅੰਬੀਆਂ ਦੇ ਕੇ ਮਨ ਕਰਦਾ ਕਿ ਹਾਂ ਅੰਬੀ ਅਚਾਰ ਪਾਈਏ,
ਹਾਂ ਉਹ ਤੇ ਅੰਬੀਆਂ ਦਾ ਬਸ ਉਹੀ ਹੈ ਨਾ ਅੰਬੀ ਦਾ, ਚਾਰ ਮਤਲਬ ਚੱਲਦਾ ਹੈ ਇੱਕ ਅਸੀਂ ਬਣਾਨੇ ਹਾਂ ਉਹ ਉਹਨੂੰ ਅਸੀਂ, ਪਤਾ ਤੁਸੀਂ ਕੀ ਕਹਿੰਦੇ ਹੋਗੇ ਕੁੱ- ਟੀ ਦਾ ਚਾਰ ਇੱਕ ਕੁ-
ਹਾਂਜੀ ਹਾਂਜੀ ਸੁਣਿਆ ਸੁਣਿਆ ਮੇਰੀ ਜਦੋਂ ਅਨਮੈਰਿਡ ਇਸ ਦਾ ਮੈਂ ਤੇ ਮੇਰੇ ਦਾਦੀ ਜੀ ਸੀ ਪਾਂਦੇ ਹੁੰਦੇ ਸੀ। ਕਹਿੜਾ ਆਚਾਰ, ਕੁੁੱਟ ਦਾ ਅਚਾਰ ਹਾਂਜੀ ਤੇ ਤੁਸੀਂ ਕਿਵੇਂ ਬਣਾਉਦੇ ਹੋ ਮੈਨੂੰ ਸਾਰਾ ਦੱਸ ਦੋ- ਜਿਹੜਾ-ਜਿਹੜਾ ਵੀ ਇਹ ਬਣਾਦੇ ਔ
ਅੱਛਾ ਹਾਂ ਬਸ ਕੁੱਟੀ ਦਾ ਚਾਰ ਨੂੰ ਤੇ ਮਤਲਬ ਏਦਾਂ ਕਰ ਰੇ ਆ ਨਾ ਉਹਨੂੰ ਉਹਦੇ ਵੀ ਆਪਾਂ ਅੰਬੀਆਂ ਦੇ ਪੀਲ ਵਗੈਰਾ ਨੀ ਨਾ ਉਤਾਰਨ ਵੈਸੇ ਉਹਨੂੰ ਗਿਟਕੀ ਤੋਂ ਛੋਟੇ-ਛੋਟੇ ਪੀਸ, ਕਰ ਲੈਂਣੇ ਹਾਂ ਜਿਆਦਾ ਛੋਟੇ ਵੀ ਨੀ ਲੰਬੇ ਤੇ ਆਪ- ਆਪਾਂ ਵੀ ਨਹੀਂ ਇੱਕ ਆਪਾਂ ਪੰਜ ਛੇ ਪੀਸ ਕਰ ਲਏ ਤੇ ਏਦਾਂ ਹਾਂ ਤੇ ਏਦਾ ਕਰ ਇਹਨਾਂ ਤੇ ਇਹਨਾਂ ਨੂੰ, ਥੋੜ੍ਹੀ ਦੇਰ ਨਾ ਮਤਲਬ ਪਾ ਰਾਤੀ, ਪਾ ਨੂਨ ਲੱ ਗਾ ਕੇ ਨਾ ਇਹਨੂੰ ਰੱਖ ਦੋ ਮਤਲਬ ਲੂਣ ਗਾ ਕੇ ਨਾ ਤੇ ਅੰਬੀਆਂ ਨੂੰ ਏਦਾਂ ਹੀ ਰੱਖ ਦੋ ਤੇ ਉਹ ਅੰਬੀਆਂ- ਥੋੜਾ ਪਾਣੀ ਛੱਡ ਜਾਣਗੀਆਂ ਪਾਣੀ ਛੱਡ ਜਾਣਗੀਆਂ ਫੇਿਰ ਉਸ ਤੋਂ ਬਾਅਦ ਨਾ ਉਹਨੂੰ ਥੋੜ੍ਹੀ ਦੇਰ ਪਾਣੀ ਨੂੰ ਅਲੱਗ ਕਰ ਲੈਣਾ ਸਵੇਰੇ ਮੈਂ ਤਾਂ ਰਾਤੀ ਆਪਾਂ ਕਰਾਂਗੇ ਨਾ ਆਪਾਂ ਉਹਦੇ ਚ ਲੂਣ ਲਗਾਵਾਂਗੇ ਤੇ ਰਾਤੀ ਤੁਸੀਂ ਅੰਬੀਆਂ ਨੂੰ ਉਹ ਕਰ ਲੈਣਾ ਮਤਲਬ ਛਾਮ ਕੇ ਨਾ ਅੰਬੀਆਂ ਨੂੰ ਤੇ ਪਾਣੀ ਉਹਦਾ ਫੈਂਕਣਾ ਨੀ ਪਾਣੀ ਨੂੰ ਰੱਖੀ ਰੱਖਣਾ ਸੁੱਟਣਾ ਨੀ ਪਾਣੀ ਨੂੰ ਮਤਲਬ ਜੋ ਪਾਣੀ ਨਿਕਲੇਗਾ ਨਾ ਅੰਬੀਆਂ ਦਾ ਤੇ ਉਹ ਪਾਣੀ ਨੂੰ ਮਤਲਬ ਸੁੱਟਣਾੀ ਆ ਉਹਨੂੰ ਅਲੱਗ ਰੱਖ ਦੋ ਤੇ ਅੰਬੀਆਂ ਨੂੰ ਤੁਸੀਂ ਆਪਣੀ ਛਾਨੇ ਦੀ ਵਿੱਚ ਛਾਰ ਕੇ ਉਹਨੂੰ ਥੋੜੀ ਦੇਰ ਦੋ ਘੰਟਿਆਂ ਤੇ ਉੱਪਰ ਲਗਾਓ ਜਿਆਦਾ ਨੀ ਲਗਾਣੀ ਫਿਰ ਸੁੱਕ ਜਾਣੀਆਂ ਤੇ ਹ ਤੇ ਦੋ ਘੰਟੇ ਲਗਾ ਕੇ ਬਸ ਉਹਦੇ ਵਿੱਚ ਨਾ ਇਹ ਹੈਗਾ ਕਿ ਉਹਦੇ ਵਿੱਚ ਨਾ ਸੀ ਮਸਾਲੇ ਪਾਦੇ ਆੇ ਤੇ ਸਾਡਾ ਖਰਚਾ ਮਤਲਬ ਸਵਾਦ ਵੀ ਬਹੁਤ ਲੱਗਦਾ ਤੇ ਨਾ ਇਹਦੇ ਤੇ ਇੰਨਾ ਖਰਚਾ ਨਹੀਂ ਹੁੰਦਾ ਨਾ ਉਹਦੇ ਚ ਤੇਲ ਪੈਂਦਾ ਤੇ ਬਸ ਉਹ ਤੇਲ ਪਾਉਣਾ ਹੀ ਨੀ ਉਹਦੇ ਵਿੱਚ ਤੇ ਬਸ ਫੇਰ ਉਹ ਹਾਂ ਫੇਿਰ ਉਹੀਓ ਜਦੋਂ ਸੁੱਕ ਜਾਣੀਆਂ ਨਾ ਆੁੰਦੀਆਂ ਫੇਰ ਆਪਾਂ ਉਸੇ ਉਸਓੇ ਪਾਣੀ ਵਿੱਚ ਨਾ ਤੇ ਫੇਰ ਉਸਨੂੰ ਮਤਲਬ ਉਹਦੀ ਉਹ ਪਾਣੀ ਦੇ ਵਿੱਚ ਨਾ ਉਹਦੇ ਵਿੱਚ ਥੋੜਾ ਜਿਹਾ ਅਿੰਗ ਤੇ ਮਤਲਬ ਥੋੜਾ ਜਹਾ ਲੂਣ ਪਾ ਕੇ ਨਾ ਏਦਾਂ ਹੀ ਰੱਖ ਦਾਂਗੇ ਤੇ ਬਸ ਕੁਛ ਨੀ ਇਹਦੇ ਕੁਛ ਵੀ ਨੀ ਕਰਨਾ ਇਹਦੇ ਚ ਬਸ ਨਮਕ ਨਮਕ ਤੇ ਮਿਰਚ ਪਾਣੀ ਹੈ ਕਾਲਾ ਨਮਕ ਪਾ ਲੋੋ ਤੇ ਕਾਲੀ ਮਿਰਚ ਪਾ ਲੋ ਹਾਂ ਉਹ ਤੇ ਜਿਵੇਂ ਤੂੰ ਤੁਸੀਂ ਆਪਣਾ ਤੇਜ ਖਾਣਾ ਚਾਹੁੰਦੇ ਹੋ ਵੀ ਥੋੜ੍ਹਾ ਤੇਜ਼ ਆਵੇ ਤਾਂ ਤਾਂ ਤੁਸੀਂ ਲਾਲ ਮਿਰਚ ਥੋੜ੍ਹੀ ਜਿਹੀ ਪਾ ਲੋਓ
ਠੀਕ ਹੈ ਤੇ ਇਹਦੇ ਚ ਵੀ ਨਮਕ ਦਾ ਨਮਕ ਦਾ ਵੀ ਹਿਸਗ ਹੁੰਦਾ ਹੀ ਹੋਣਾ ਹੈ ਕਿੰਨਾ ਨੰਬ ਕਿੰਨੀਆਂ ਬਸ਼ੰਨਾ ਮੰਨ
ਹਾਂ ਮਤ ਨਾ ਕਿੱਲੋ ਅੰਬੀ ਚ ਸੌ ਗ੍ਰਾਮ ਨਮਕ ਪੈਂਦਾ ਹੈ ਕਿਲੂ ਅੰਬੀ ਸੌ ਗ੍ਰਾਮ ਹਾਂ ਤੇ ਫਿਰ ਉਸਨੂੰ ਮਤਲਬ ਆਪਾਂ ਨੂੰ ਉਹ ਧੁੱਪ ਲਗਵਾਉਣੀ ਉਹਨੇ ਤੂੰ ਪਾਪਾ ਭਾਵੇਂ ਦੂਜਾ ਚਾਰ ਪਾਈਏ ਭਾਵੇਂ ਇਹਨੂੰ ਵੀ ਇਹ ਵੇਲਾ ਪਾਈਏ ਤੇ ਆਪਾਂ ਨੂੰ ਡੱਬਾ ਮਤਲਬ ਡੱਬੇ ਦੇ ਉੱਪਰ ਨਾ ਤੁਸੀਂ ਕੱਪੜਾ ਬੰਨ ਕੇ ਨਾ ਤਿੰਨ ਦੋ ਚਾਰ ਦਿਨ ਦੀ ਧੁੱਪ ਲਗਵਾਓ ਤੇ ਹਾਂ ਤੇ ਫਿਰ ਉਹ ਧੁੱਪ ਲਗਵਾ ਦੋ ਜਦ ਵੀ ਧੁੱਪ ਲਗਵਾਓ ਤੇ ਹਰ ਰੋਜ਼ ਤੇ ਮਨਾ ਮਾੜਾ ਹਿਲਾਉਂਦੇ ਰਹੋ ਤੇ ਫਿਰ ਦੇਖੋ ਅਤੇ ਮਤਲਬ ਬੜਾ ਟੇਸਟੀ ਲੱਗਦਾ ਹੈ ਚਾਰ ਰ ਖੱਟਾ ਖੱਟਾ ਇੰਨਾ ਸਵਾਦ ਲੱਗਦਾ
ਅੱਛਾ ਅੱਛਾ ਤੇ ਜਿਹੜਾ ਦੂਜਾ ਪੈਂਦਾ ਹੈ ਹਾਂਜੀ ਦੂਜਾ ਜਿਹੜਾ ਪੈਦਾ ਫਾੜੀਆਂ ਵਾਲਾ
ਹਾਂਜੀ ਬਸ ਉਹ ਵੀ ਫਾਣੀਆ ਤੇ ਹੁਣ ਸਾਡੇ ਹੁਣ ਅੱਜ ਕੱਲ ਤਾਂ ਬਾਜ਼ਾਰ ਹੀ ਕਰਵਾ ਲੈਂਦੇ ਨੇ ਬਜਾਰੋ ਕਰਵਾ ਲੈਨੇ ਹੁੰਨੇ ਅਸ ਤਾਂ ਤੇ ਫਿਰ ਬਸ ਹਾਂ ਫਿਰ ਬਸ ਹਾਲਾਂਕਿ ਉਹਨੂੰ ਵੀ ਥੋੜੀ ਧੁੱਪ ਹੀ ਲਗਵਾਉਣੀ ਹੁੰਦੀ ਹ ਧੁੱਪ ਲਗਵਾ ਕੇ ਮੈਨੂੰ ਜਿਆਦਾ ਲਗਵਾਵਾਂਗੇ ਫਿਰ ਜਿਆਦਾ ਸੁੱਕ ਜਾਂਦੀਆਂ ਨੇ ਬਸ ਇਹੀ ਹੈ ਨਾ ਜੋ ਧੁੱਪ ਵਧੀਆ ਹੂਣ ਆਵੇ ਤਾਂ ਸਾਨੂੰ ਦੋ ਤਿੰਨ ਘੰਟਿਆਂ ਦੀ ਧੁੱਪ ਠੀਕ ਰਹਿੰਦੀ ਐ ਤੇ ਮਤਲਬ ਹਾਂ ਦੋ ਤਿਨ ਘੰਟਿਆਂ ਤੇ ਧੁੱਪ ਲਗਵਾ ਲਓ ਤੇ ਫਿਰ ਉਸ ਤੋਂ ਬਾਅਦ ਜੋ ਮਸਾਲੇ ਬਹੁਤਾ ਆਪਾਂ ਚਾਰ ਉਹ ਕਹਿ ਦਿੰਦੇ ਆ ਜੀ ਪਤਾ ਹੀ ਹ ਕਿਹੜੇ ਕਿਹੜੇ ਮਸਾਲਾ ਹੁੰਦੇ ਆ ਸੋਫ ਹੋਗੀ ਤੇ ਕਲੋਂਜੀ ਹੋ ਗੀ ਬੀ ਮੇਥੇਰੇ ਹੋ ਗਏ ਇਦਾਂ ਹਾਂ ਬਸ ਅਸੀਂ ਤਾਂ ਜਿਆਦਾ ਕੁਝ ਨਹੀਂ ਬਣਦੇ ਸੋ ਮੇਤਰੇ ਤੇ ਕਲੌਂਜੀ ਵਗੈਰਾ ਪਾ ਕੇ ਹਲਦੀ ਲੂਣ ਪਾ ਕੇ ਬਰਛਾ ਪਾ ਕੇ ਤੇ ਬਸ ਉਹਦੇ ਵਿੱਚ ਥੋੜੇ ਪਹਿਲੇ ਤੋ ਉਹਨੂੰ ਮਸਾਲੇ ਨੂੰ ਥੋੜਾ ਜਿਹਾ ਤੇਲ ਪਾ ਕੇ ਧਰ ਲਾ ਲੈਂਦੇ ਆ ਮਸਾਲਾ ਨੀ ਉਡਦਾ ਨਹੀਂ ਨਾ ਹਾਂ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਹੀ ਅੱੱਬੀਆਂ ਪਾ ਕੇ ਤੇ ਫਿਰ ਉਹ ਮਤਲਬ ਅੰਬੀਆਂ ਪਾ ਕੇ ਫਿਰ ਆਪਾਂ ਡੱਬੇ ਵਿੱਚ ਤਾਂ ਪਾ ਦਿੰਦੇ ਆ ਜਦੋਂ ਤੇ ਫਿਰ ਉਹ ਤੋਂ ਬਾਅਦ ਉਸ ਦੇ ਉੱਪਰ ਤੇਲ ਪਾਓ ਹਾਂ ਪਹਿਲਾਂ ਤਾਂ ਥੋੜਾ ਜਿ ਤੇਲ ਨਾ ਬਸ ਮਸਾਲੇ ਨੂੰ ਲੱਗ ਲਵੇੜ ਜਿਹਾ ਹੋਵੇ ਮਸਾਲੇ ਚ ਤੇ ਉਵੇਂ ਕਰਨਾ ਤੇ ਫਿਰ ਬਸ ਉਸ ਤੋਂ ਬਾਅਦ ਉਪਰੋ ਤੇਲ ਪਾ ਕੇ ਨਾ ਦੋ ਤਿੰਨ ਦਿਨ ਦੀ ਫਿਰ ਇਹਨੂੰ ਵੀ ਧੁੱਪ ਜਰੂਰੀ ਹੈਗੀ ਤਿੰਨ ਤਿੰਨ ਚਾਰ ਦਿਨ ਦੀ ਧੁੱਪ ਵੀ ਜਰੂਰੀ ਇਹਨੂੰ, ਮੰਮੀ ਜਰੂਰੀ ਹ ਕਹਿੰਦੇ ਕਿ ਮੀਂਹ ਆਵੇ ਨਾ ਮੀਂਹ ਦੇ ਵਿੱਚ ਵੀ ਉੱਪਰ ਨਾ ਢੱਕਣ ਦੇ ਰਹੇ ਤੇ ਮੀਂਹ ਦੇ ਵਿੱਚ ਵੀ ਗਏ ਆਪਣਾ ਗਿੱਲ ਨੂੰ ਰੱਖੀ ਰੱਖੇ ਥੋੜ੍ਹੀ ਦੇਰ ਤੇ ਹਾਂ ਬਸ ਆਏ ਐ, ਏ ਦੀ ਬਸ ਅਹਿਓ ਹੈਗੀ ਖੇਕਲ ਹੈਗੀ ਕੀ ਇਹਨੂੰ ਬਾਰ ਬਾਰ ਸਾਨੂੰ ਹਿਲਾਣਾ ਪੈਂਦਾ, ਹੁਣ ਅਸੀਂ ਆਪਾਂ ਦੋ ਚਾਰ ਦਿਨ ਹਾਂ ਦੇ ਰੱਖਣਾ ਪੈਂਦਾ। ਦੋ ਚਾਰ ਦਿਨ ਆਪਾਂ ਧੁੱਪ ਲੱਗੇਗੀ ਨਾ ਫਿਰ ਆਪਾਂ ਫਿਰ ਉਹੀ ਆਪਾਂ ਵੱਡਾ ਭਾਂਡਾ ਲੈ ਲਾਂਗੇ ਉਹਦੇ ਵਿੱਚ ਸਾਰੀਆਂ ਲੂਦ ਦਾਂਗੇ ਮਤਲਬ ਸਾਰੀਆਂ ਉਹਦੇ ਭਾਂਡੇ ਵਿੱਚ ਪਾ ਕੇ ਨਾ ਫਿਰ ਉਹਨੂੰ ਚੰਗੀ ਤਰ੍ਹਾਂ ਐ ਫੇਰ ਆਪਾਂ ਫੇਰ ਮਰਤਬਾਨ ਚ ਪਾਉਣੀ ਆ ਫੇਰ ਮਰਤਬਾਨ ਚ ਪਾਵਾਂਗੇ ਹਾਂ ਤੇ ਮਤਲਬ ਇਹ ਆਏ ਆ ਵੀ ਸਾਨੂੰ ਇਹ ਨਾ ਹਫ਼ਤੇ ਦਸ ਦਿਨਾਂ ਬਾਅਦ ਫਿਰ ਵੀ ਸਾਡੇ ਕੋਲ ਜਦੋਂ ਆਪਣਾ ਪੈ ਜਾਂਦਾ ਫਿਰ ਵੀ ਸਾਨੂੰ ਹਫ਼ਤੇ ਬਾਅਦ ਚਾਰ ਪੰਜ ਦਿਨਾਂ ਬਾਅਦ ਸਾਨੂੰ ਨਾ ਦੇਖਣਾ ਪਏਗਾ ਇਹਨੂੰ ਆਚਾਰ ਨੂੰ। ਵੀ ਰਲਾਣਾ ਪਏਗਾ। ਉਹ ਉੱਪਰ ਥੱਲੇ ਜਿਵੇਂ ਕਰਨਾ ਪੈਂਦਾ ਨਾ ਤੇ ਹਾਂ ਵੀ ਅਚਾਰ ਨੂੰ ਨਾ ਏਦਾਂ ਹੈਗਾ ਜਿੰਨਾ ਤੇਲ ਔਰ ਤੇਲ ਔਰ ਲੂਣ ਹੋਏਗਾ ਨਾ। ਫਿਰ ਨੀ ਖ਼ਰਾਬ ਹੋਏਗਾ
ਤੇ ਨਮਕ ਦੇ ਹਿਸਾਬ ਨਾਲ ਹੀ ਪਾਉਣਾ ਪੈਂਦਾ ਹੈਗਾ ਵੇ। ਨਮਕ ਤੇ ਬੜਾ ਤੇਜ ਤੇ ਫਿਰ ਸੁਵਾਦ ਵੀ ਨਹੀਂ ਲਗੇਗਾ ਜਗਾੋਂ
ਓਹੀ ਹੋ ਮਤਲਬ ਸੌ ਸੌ ਗ੍ਰਾਮ ਹੀ ਪੈਂਦਾ ਇੱਕ ਕਿੱਲੋ ਚ ਤੇ ਹਾਂ ਤੇਲ ਵਿੱਚ ਕਹਿੰਦੇ ਵੀ ਡੁੱਬਿਆ ਹੋਣਾ ਚਾਹੀਦਾ ਹੈ ਬਿਲਕੁਲ ਤੇ ਤੇਲ ਤੇਲ ਹੋਵੇ ਨਾ ਤੇ ਉਹਦੇ ਨਾਲ ਤੇਲ ਨਾਲ ਫਿਰ ਜਿਆਦਾ ਗਲਦਾ ਵੀ ਨੀ ਤੇ ਨਾਲੇ ਖਰਾਬ ਵੀ ਨੀ ਹੁੰਦਾ ਤੇ ਬਸ ਮੇਨ ਗੱਲ ਤਾਂ ਇਹੀ ਹੈਗੀ ਵੀ ਇਹਨੂੰ ਜਦੋਂ ਆਪਾਂ ਰੋਟੀ ਵਗੈਰਾ ਬਣਾਉਂਦੇ ਆ ਰੋਟੀ ਵਾਲੇ ਹੱਥ ਨੀ ਲਗਾਉਣੇ ਇਹਨੂੰ
ਹਾਂ ਹਾਂਜੀ ਹਾਂਜੀ
ਤੇ ਇੱਕ ਹੋਰ ਜਿਵੇਂ ਕਹਿੰਦੇ ਆ ਕਿ ਮੈਨਸੀਸ ਵਗੈਰਾ ਆਈ ਹੋਵੇ ਫਿਰ ਉਦੋਂ ਨੀ ਕਰਨੀ
ਅੱਛਾ ਅੱਛਾ ਹਾਂਜੀ ਤੇ ਇਹਦਾ ਨਿੰਬੂ ਦਾ ਕਿਵੇਂ ਪਾਉਂਦੇ ਹੋ ਅੱਛਾ ਇੱਕ ਅੰਬੀਆਂ ਦੇ ਨਾਲ ਇੱਕ ਟਿਓ ਵੀ ਮਿਲਦੀ ਐ ਟਿਓ ਦਾ ਵੀ ਐਵੇਂ ਪੈਂਦਾ
ਹਾਂਜੀ ਤੇ ਉਹਦਾ ਵੀ ਵੈਸੇ ਜਿਹੜਾ ਅੰਬੀਆਂ ਦਾ ਆਚਾਰ ਪਾਇਆ ਨਾ ਜਿਵੇਂ ਉਹ ਕੁੱਟੀ ਵਾਲਾ ਨੀ ਜਿਵੇਂ ਅੰਬੀਆਂ ਦਾ ਆਚਾਰ ਪਾਇਆ ਬਸ ਉਹ ਵੀ ਟਿਓ ਦਾ ਚਾਰ ਵੀ ਏਦਾਂ ਹੀ ਜੀ ਮਿਕਸ ਕਰ ਦਿੰਦੇ ਆ ਬਸ
ਅੱਛਾ ਅੱਛਾ ਠੀਕ ਹੈ
ਸੀ ਨਾ ਮਾ ਵੀ ਸਾਡੇ ਮੇਰੀ ਸੱਸ ਹੈਗੇ ਸੀ ਤੇ ਉਹ ਵਿੱਚ ਹੀ ਮਿਕਸ ਕਰ ਦਿੰਦੇ ਸੀ ਤੇ ਅੰਬੀਆਂ ਦੇ ਚਾਰ ਦੇ ਵਿੱਚ ਨਾ ਮਿਕਸ ਕਰਕੇ ਹੀ ਪਾਉਂਦੇ ਸੀਗੇ ਹਾਂਜੀ ਉਹ ਵੀ ਅੱਛਾ ਹੁੰਦਾ ਉਹ ਕਹਿੰਦੇ ਵੀ ਪੇਟ ਵਾਸਤੇ ਬਹੁਤ ਵਧੀਆ ਹੁੰਦਾ ਜਿਵੇਂ ਬੱਚਿਆਂ ਦੇ ਪੇਟ ਪੂਟ ਖ਼ਰਾਬ ਹੁੰਦੇ ਆ ਨਾ ਤੇ ਉਹਦੀ ਜਿਹੜੀ ਗਿਟਕ ਹੁੰਦੀ ਏ ਤੇ ਜਾਂ ਟਿਓ ਦਾ ਚਾਰ ਕਹਿੰਦੇ ਉਹ ਖਵਾਓ ਬੱਚਿਆਂ ਨੂੰ ਤੇ ਪੇਟ ਵਾਸਤੇ ਹਾਂ ਬਸ ਪੁਰਾਣੇ ਜਨਾਨੀਆਂ ਨੂੰ ਸਾਰਾ ਕੁਛ ਪਤਾ ਹੁੰਦਾ ਪੁਰਾਣੇ ਜਮਾਨੇ ਦੀ ਜਨਾਨੀਆਂ ਨੂੰ ਸਾਡੀ ਸ ਹਾਂ ਸਾਡੀ ਮੰਮੀ ਜੀ ਸਾਨੂੰ ਸਾਰਾ ਕੁਛ ਦੱਸਦੇ ਸੀਗੇ ਵੀ ਇਹ ਚੀਜ਼ ਇਹਦੇ ਵਾਸਤੇ ਠੀਕ ਹੈ ਇਹਦੇ ਵਾਸਤੇ ਠੀਕ
ਵਧੀਆ ਫਿਰ ਤੇ
ਹਿੰਗ ਦਾ ਮਤਲਬ ਹਿੰਗ ਜ਼ਰੂਰ ਪਾਓ ਹਰੇਕ ਚਾਰ ਵਿੱਚ ਭਾਵੇਂ ਨਿੰਬੂ ਦਾ ਭਾਵੇਂ ਕੁੱਟੀ ਦਾ ਭਾਵੇਂ ਦੂਜੇ ਚ ਹਿੰਗ ਨਾਲ ਨਾ ਚਾਰ ਦਾ ਟੇਸਟ ਹੀ ਬਹੁਤ ਵਧੀਆ ਆਉਂਦਾ ਹਿੰਗ ਪਾਓਗੇ ਨਾ
ਹਾਂ ਹਿੰਗ ਜਿਹਦੇ ਮਰਜ਼ੀ ਚ ਪਾਾਲਓ ਸਾਰੇ ਚਾਰਾਂ ਚ ਹਿੰਗ ਬਹੁਤ ਅੱਛੀ ਲੱਗਦੀ ਹੈ ਹਿੰਗ ਦਾ ਟਸਟ ਤਾਂ ਬਹੁਤ ਵਧੀਆ ਲੱਗਦਾ ਨਿੰਬੂ ਦੇ ਚਾਰ ਚ ਵੀ ਨਿੰਬੂ ਦਾ ਚਾਰ ਖੱਟਾ ਮਿੱਠਾ ਹੁੰਦਾ ਹੈ ਜਿਹੜਾ ਮੱਠਾ ਹੋਵੇ ਖੱਟਾ ਹੋਵੇ ਇਹਨਾਂ ਦੇ ਚ ਵੀ ਹਾਂ ਹਿੰਗ ਤੇ ਸਭ ਵਿਚ ਬੈਸਟ ਚ ਹੈ ਹਮ ਤੇ ਬਸ ਕੋਈ ਗੱਲ ਨੀ ਪਾ ਕੇ ਦੇਖਣਾ ਤੇ ਹੋਰ ਵੀ ਵਿਚਾਰ ਤੇ ਹੁਣ ਅੱਜ ਕੱਲ੍ਹ ਤਾਂ ਮੌਸਮ ਗਿਆ ਜਿਵੇਂ ਅਦਰਕ ਦਾ ਸਾਡੇ ਤਾਂ ਸਾਰੇ ਪੈਂਦੇ ਨੇ ਵੀ ਅਦਰਕ ਥੋਮ ਅੱਗੋਂ ਹੁਣ ਜਿਵੇਂ ਸਰਦੀਆਂ ਸੀ ਗਾਜਰ ਗਾਜਰ ਗੋਭੀ ਦਾ ਵਿੱਚ ਹਾਂ
ਮੈਨੂੰ ਹੁੰਦਾ ਕਿ ਚਗ ਚੋਏ ਔ ਖਟਾ ਮਿੱਠਾ ਮਤਲਬ ਖੱਟਾ ਖੱਾ
ਹਾਂ ਤੁਹਾਨੂੰ ਕਹਿ ਹੁਣ ਨਾ ਵੈਸੇ ਅੰਬੀਆਂ ਮਤਲਬ ਮਤਲਬ ਇਹ ਲਿਆਂਦੀਆਂ ਸੀ ਇਹਦੇ ਵਾਸਤੇ ਆਮ ਪੰਨੇ ਵਾਸਤੇ ਤੇ ਫਿਰ ਥੋੜੀਆਂ ਜਿ ਜਿਆਦਾ ਲੈ ਆਦੀਆਂ ਫੇਿਰ ਇਹਨਾਂ ਦੇ ਬੱਚੇ ਇਹਨਾਂ ਦੇ ਪਾਪਾ ਕਹਿ ਰਹੇ ਕਿ ਤੂੰ ਨਾ ਇਹਨੂੰ ਏਦਾਂ ਹੀ ਕੱਟ ਕੇ ਪਾ ਦੇ ਬਸ ਮੈਂ ਕੁਛ ਵੀ ਨੀ ਕੀਤਾ ਲੂਣ ਮਿਰਚ ਲੂਣ ਮਿਰਚ ਔਰ ਹਲਦੀ ਪਾ ਕੇ ਤੇ ਰਾਤੀ ਥੋੜੀ ਦੇਰ ਰੱਖ ਤੇਿਆ ਸਵੇਰੇ ਉਹਦੇ ਵਿੱਚ ਹੀ ਉਹੀ ਅੰਬ ਦੇ ਚਾਰ ਦਾ ਮਸਾਲਾ ਕੱਢਿਆ ਅੰਬ ਦੇ ਚਾਰ ਦਾ ਹੀ ਤੇਲ ਕੱਢਿਆ ਬਸ ਉਹਦੇ ਵਿੱਚ ਮਿਕਸ ਕਰ ਲਿਆ ਤੇ ਉਹ ਵੀ ਕੱਚੀਆਂ ਕੱਚੀਆਂ ਇੰਨੀਆਂ ਸਵਾਦ ਲੱਗਦੀਆਂ ਨੇ ਵੈਸੇ ਥੋੜੀਆਂ ਜਿਆਂ ਤੁਸੀਂ ਪਾ ਕੇ ਦੇਖੋ ਐਟ ਏ ਟਾਈਮ ਖਾਣ ਵਾਸਤੇ ਹੈਲੋ
ਕਿਹੜਾ
ਹੈਲੋ ਹੈਲੋ ਹਾਂਜੀ ਹੈਲੋ
ਹਾਂਜੀ ਮੈਂ ਕਹਿ ਰ ਰਿ ਹੋ
ਹਾਂਜੀ ਹੁਣ ਆਈਏ ਹਾਂਜੀ ਆ ਗਈਏ ਹਾਂ-ਹਾਂ ਆ ਰਹੀ ਆ ਰਹੀ ਹੈ। ਤੁਹਾਨੂੰ ਮੇਰੀ ਨੀ ਆ ਰਹੀ ਕਿ,
ਹ
ਹੈਲੋ, ਹਾਂਜੀ ਮੈਨੂੰ ਤੇ ਆ ਰਹੀ ਐ। ਤੁਹਾਡੀ ਅਵਾਜ,
ਹਾਂ ਉਹ ਵੀ ਆ ਰਹੀ ਹੈ ਤੁਹਾਡੀ ਤੁਸੀਂ ਅੱਗੇ ਬੋਲੋ,
ਹਾਂਜੀ ਅੱਛਾ ਮੈਂ ਕਿਹਾ ਕਦੇ ਤੁਹਾਡਾ ਜਵਾਬ ਨੀ ਆਇਆ,
ਤੁਸੀਂ ਹੁਣ ਮੈਨੂੰ ਕਿਹੜਾ ਅਚਾਰ ਦੱਸ ਰਹੇ ਸੀ ਸੁਣੇ,
ਹਾਂ ਮਤਲਬ ਮੈਂ ਤਾਂ ਉਹ ਕਹਿ ਰਹੀ ਸੀ ਵੀ, ਬਹੁਤ ਸਰਦੀਆਂ ਸੀਗੀ ਜਿਵੇਂ ਸ ਹੁਣ-' ਚੱਲੀਆਂ ਗਈਆਂ ਸਰਦੀਆਂ ਤੇ ਗਾ ਗਾਜਰ ਗੋਭੀ ਦਾ ਚਾਰ ਤੇ ਹੋਰ ਹਾਂ ਵਿੱਚ ਚਲ, ਗਾਜਰ ਗੋਭੀ ਤੇ ਮਤਲਬ ਲਸਣ, ਸੋਮ ਦਾ ਚਾਰ ਸਾਡੇ ਵੀ ਉਹ ਬੜਾ ਮਤਲਬ ਖੁਸ਼ ਹੋ ਕੇ ਖਾਂਦੇ ਨੇ ਥੋਮ ਦਾ ਚਾਰ ਨਾਲੇ ਵਾਈ ਵਧ ਵਧੀਆ ਹੁੰਦਾ ਮਤਲਬ ਵਾਈ ਵੁਈ ਵਾਸਤੇ, ਤੇ ਹੂੰ ਤੇ ਤੁਸੀਂ, ਪਨੀ ਐ ਅਚਾਰ ਸੋਮ ਅਦਰਕ ਦਾ,
ਨਹੀਂ ਮੈਨੂੰ ਲਸਣ ਦਾ ਲਸਣ ਦਾ ਸਵਾਦ ਲੱਗਦਾ ਵੈਸੇ ਮਨ ਲਸਣ ਦਾ ਪਾਣਾ ਨੀ ਆਦਾ।
ਹੂੰ ਲਸਨ, ਤੇ ਅਹ ਇਹ ਬਸ ਉਹ ਲਸਣ ਦਾ ਤਾਂ ਕੁਛ ਵੀ ਨੀ ਹੈ, ਲਸਣ ਨੂੰ ਛਿੱਲ ਕੇ ਤੇ ਤੁਸੀਂ ਬਸ ਉਹਨੂੰ ਜੇ ਤੁਸੀਂ ਫਰਾਈ ਕਰ ਫਰਾਈ ਵਾਲਾ ਚਾਰ ਖਾਣਾ ਚਾਹੁੰਦੇ ਹੋ ਤੇ ਇਹਨੂੰ ਥੋੜਾ ਫਰਾਈ ਕਰ ਲੋ ਥੋੜਾ ਪਿੰਕ ਜਾ ਪਿੰਕ ਜਾ ਕਰਲੋ ਮਤਲਬ ਫਰਾਈ। ਤੇ ਜੇ ਕੱਚਾ ਖਾਣਾ ਚਾਹੁੰਦੇ ਤਾਂ, ਐਦਾ ਹੀ ਰਹਿਣ ਦੋ ਬਸ ਉਹ ਵੀ ਅਸੀਂ ਕੁਛ ਵੀ ਨੀ ਕਰਦੇ, ਅਸੀਂ ਨਾ ਉਹ ਉਹ ਖਸਕਾਸ ਔਰ ਮਤਬ ਖਸਕਾਸ ਹੋ ਗਈ ਤੇ ਹੋਰ ਜੀ ਮਤਲਬ ਅਦਰਕ ਜਿਵੇਂ ਅਦਰਕ ਦਾ ਅਚਾਰ ਹੈ, ਅਦਰਕ ਵੀ ਅਸੀਂ ਵਿੱਚ ਹੀ ਪਾ ਲੈਂਦੇ ਹਾਂ। ਮਿਕਸ ਕਰ ਲੈਂਨੇ ਆ ਸਾਰਾ ਕੁਛ, ਤੇ ਇਹਨੂੰ ਤਾਂ ਵੀ ਜ਼ਿਆਦਾਤਰ ਇਹਦੇ ਵਿੱਚ ਇਹਦੇ ਵਿੱਚ ਥੋਮ ਦੇ ਵਿੱਚ ਖਸਕਾਸ ਤੇ ਲੂਣ, ਹਾਂਜੀ-ਹਾਂਜੀ,
ਹੈ ਨਾ ਹਾਂ ਠੀਕ ਅੱਛਾ, ਕੁਛ ਨਾ ਆਵਾਜ਼ ਵੀ ਕਲੀਅਰ ਨਹੀਂ ਆ ਬਿਲਕੁਲ ਠੀਕ ਹੈ, ਚਲੋ ਠੀਕ ਹੈ ਓਕੇ ਹਾਂਜੀ,